ਹੈਲੋ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਕੀ ਹਾਲ -ਚਾਲ ਵਧੀਆ ਤੁਸੀਂ ਦੱਸੋ? ਸੋ ਤੁਹਾਡੇ ਕੀ ਹਾਲ- ਚਾਲ
ਬਹੁਤ ਵਧੀਆ ਜੀ ਬਹੁਤ ਵਧੀਆ। ਹੋਰ ਸੁਣਾ
ਬਸ, ਬੈਠੀ ਸੀ ਬੱਚੇ ਅੱਜ ਕੱਲ ਟੀਵੀ ਨੀ ਛੱਡਦੇ। ਜਦੋਂ ਦੀ ਛੁੱਟੀਆਂ ਸ਼ੁਰੂ ਹੋਈਆਂ ਨੇ ਸਹੀ ਗੱਲ ਹੈ। ਤੁਹਾਡੀ ਕਈ ਬੱਚੇ ਤਾਂ ਇਨਾ ਟੀਵੀ ਵੇਖਦੇ ਨੇ ਕਈ ਮੋਬਾਈਲ ਨਹੀਂ ਛੱਡਦੇ ਦੋਨੋਂ ਹੀ ਕੰਮ ਹੋ ਗਏ ਅੱਜ ਕੱਲ ਦੇ ਟਾਈਮ ਚ ਤਾਂ
ਸਹੀ ਗੱਲ ਹੈ ਅੱਜ ਕੱਲ ਕੀ ਹੈ ਕਿ ਮੋਬਾਇਲ ਦੇ ਇਹ ਏ ਫਾਇਦੇ ਕਿ ਆਪਾਂ ਨੂੰ ਮੋਬਾਇਲ ਨਹੀ ਆਪਾਂ ਹਰ ਚੀਜ਼ ਨਾਲ ਕੋਂਟੈਕਟ ਕਰ ਸਕਦੇ ਹਾਂ ਉਸ ਲਈ ਮੋਬਾਇਲ ਵਧੀਆ ਵੀ ਹੈ ਕਈ ਜਗ੍ਹਾ ਤੋਂ ਮੈਂ ਏ ਨਹੀਂ ਕਹਿੰਦੀ ਕੇਮੋਬਾਇਲ ਮਾੜੇ ਹੁੰਦੇ ਆ ਆਪਾਂ ਆਪਣੇ ਰਿਸ਼ਤੇਦਾਰਾਂ ਤੱਕ ਗੱਲਬਾਤ ਪਹੁੰਚਾਦੇ ਹਾਂ ਇਸੇ ਇਹੇ ਥਰੂ ਹੀ ਪਹੁੰਚਾਦੇ ਹਾਂ
ਐਪ ਹੀ ਫਾਇਦਾ ਹੋ ਗਿਆ ਨਾ ਮੋਬਾਇਲ ਫੋਨ ਦਾ ਕੋਈ ਬੰਦਾ ਬਾਹਰ ਰਹਿੰਦਾ ਪਹਿਲਾਂ ਤਾਂ ਅਸੀਂ ਚਿੱਠੀ ਭੇਜਦੇ ਸੀ ਕੀ ਹੋਣ ਫਟਾਫਟ ਆ ਕਿ ਵੀਡੀਓ ਕੋਲ ਨਾਲ ਉਹਦੇ ਨਾਲ ਗੱਲ ਵੀ ਹੋ ਜਾਂਦੀ ਹੈ ਗੱਲਬਾਤ ਵੀ ਹੋ ਜਾਂਦੀ ਹੈ ਬੰਦਾ ਵੇਖ ਇਹੀ ਲੈਂਦਾ ਕਿ ਸਾਡਾ ਕਈ ਵਾਰ ਸਾਡੇ ਬੱਚੇ ਰਹਿੰਦੇ ਨੇ ਬਾਹਰ ਆਪਾਂ ਵੀਡੀਓ ਕੋਲ ਨਾਲ ਦੇਖ ਲੈਂਦੇ ਹਾਂ ਸਾਡੇ ਬੱਚੇ ਕੀ ਕਰਦੇ ਪਏ ਨੇ
ਸਹੀ ਗੱਲ ਹੈ ਪਰ ਬੱਚੇ ਅੱਜ ਕੱਲ੍ਹ ਉਹਨਾਂ ਦਾ ਗਲਤ ਫਾਇਦਾ ਵੀ ਆ ਰਹੀ ਹੈ ਜੇ ਆਫਟਰ ਕੋਰੋਨਾ ਤੋਂ ਬਾਅਦ ਇਹ ਲੋਕਾ ਹਰ ਬੱਚੇ ਦੇ ਹੱਕ ਚ ਮੋਬਾਇਲ ਹੈ ਉਹ ਬੱਚਿਆਂ ਕੋਲ ਕੀ ਬਿਲਕੁਲ ਪ੍ਰੋਬਲਮਸ ਇੰਨੀਆਂ ਆਉਂਦੀਆਂ ਕੇ ਬੱਚੇ ਹਰ ਸਕੂਲ ਵਾਲਿਆਂ ਕੋਲ ਸਿਰਫ ਲੱਗੇ ਰਹਿੰਦੇ ਸੀ ਮ ਫਾਈਲਾਂ ਤੇ ਔਰ ਇਹਨਾਂ ਨਾਲ ਬੱਚਿਆਂ ਦੀ ਆਈਸੇਡ ਵੀਕ ਹੋ ਗਿਆ ਅੱਜ ਕੱਲ ਦੇਖੀਏ ਬੱਚੇ ਪਣ ਤੋਂ ਜਿਵੇਂ ਬੱਚਾ ਪੇਦਾ ਹੁੰਦਾ ਆ ਬਹੁਤ ਜਲਦੀ ਬੱਚਿਆਂ ਨੂੰ ਸਪੈਕਸ ਲੱਗ ਰਹੀ ਹੈ ਇਹੀ ਕਾਰਨ ਹੈ
ਪਰ ਉਹ ਹੈ ਨਾ ਕਿ ਸਾਨੂੰ ਦੱਸਣਾ ਚਾਹੀਦਾ ਬੱਚਿਆਂ ਨੂੰ ਆਪਦੇ ਕਿ ਇਨਾ ਮੋਬਾਈਲ ਫੋਨ ਦੇਖੋ ਉਹਦਾ ਯੂਜ ਕਰੋ ਬਟ ਮਿਸਯੂਜ ਨਾ ਕਰੋ ਉਦਾ ਜਿਹੜਾ ਜਿਹੜਾ ਤੁਸੀਂ ਜੇ ਦੇਖੋ ਤੁਹਾਨੂੰ ਜਰੂਰਤ ਹੈ ਪੜ੍ਹਾਈ ਲਈ ਜਰੂਰੀ ਹ ਅੱਜ ਕੱਲ ਤਾਂ ਕੀ ਹੈ ਕਿ ਫੋਨ ਵਿੱਚ ਵੀ ਤੁਸੀਂ ਕੋਈ ਵੀ ਆਪਦੀ ਪੜ੍ਹਾਈ ਦਾ ਚੈਪਟਰ ਸਮਝਣਾ ਹੋਏ ਜਾਂ ਕੁਛ ਕਰਨਾ ਉਹ ਤੋ ਪਰ ਅੱਜ ਕੱਲ ਤਾਂ ਇਹ ਵੀ ਹੋ ਗਿਆ ਨਾ ਕਿ ਫੋਨ ਨੂੰ ਅਸੀਂ ਟੀ-ਵੀ ਨਾਲ, ਔਰ ਐਲ ਸੀ ਡੀ ਨਾਲ ਕਲੈਕਟ ਕਰ ਲਈਏ ਤਾਂ ਉਹ ਤੇ ਉਹਦੇ ਵਿੱਚ ਵੀ ਵੇਖ ਤੇ ਐ ਐਡੀ ਬੈ
ਹਾ ਬਿਲਕੁਲ ਬਿਲਕੁਲ ਹਾਂਜੀ। ਲੋਕੀ ਪਹਿਲਾਂ ਪਹਿਲਾਂ ਟੀ ਵੀ ਜਿਆਦਾ ਵੇਖਦੇ ਸੀ ਨਾ ਆਪਣਾ ਟਾਈਮ ਸੀ, ਜਦੋਂ ਟੀ ਵੀ ਲੋਕ ਰਾਮ ਨਾਲ ਬੈਠਦੇ ਸੀ, ਉਹ ਸੀਰੀਅਲ ਆਣਾ ਐ, ਉਹ ਸੀਰੀਅਲ ਓੰਦੇ ਵਾਸਤੇ ਕਿੰਨਾ ਵੇਟ ਕਰਦੇ ਸੀ। ਇੱਕ ਅਨਟੀਨਾ ਲੱਗਿਆ ਹੁੰਦਾ ਸ ਉਹਨੂੰ ਵੀ ਘੁਮਾ ਕੇ ਆਂਦੇ ਸੀ ਕਿ ਹਾਂ ਬਈ ਸਾਡਾ ਸੀਰੀਅਲ ਆਨਾ ਐ, ਪਰ ਅੱਜ ਕੱਲ੍ਹ ਬੱਚਿਆਂ ਨੂੰ ਟੀ ਵੀ ਦੇ ਠਣ ਦੀ ਬਜਾਏ ਸਿਰਫ ਫੋਨ ਦੇ ਵਿੱਚ ਰਹਿ ਗਏ, ਸਾਰੀ ਸਾਰੀ ਰਾਤ ਬੈਠਣਾ, ਉਹਨਾਂ ਨੇ ਟੀ ਵੀ
ਫੋਨ ਚ ਤਾਂ ਉਹਨਾ ਨੇ ਕੀ ਕਰਨਾ, ਬਸ ਰੀਲਾ ਹੀ ਸਕਰੌਲ ਕਰਦੀਆਂ ਨੇ।
ਬਿਲਕੁਲ। ਕਦੇ ਕੋਈ ਐਪ ਚਲਾ ਲਈ, ਕਦੇ ਕੋਈ ਐਪ ਚਲਾ ਲਈ ਇਹਨਾ ਨੇ, ਬਸ ਆਹੀ ਕੰਮ ਰਹਿ ਗਿਆ ਬੱਚਿਆਂ ਵਿੱਚ ਹੋਣ ਤੱਕ, ਮਤਲਬ ਗੇ ਗਿਆਨ ਦੀ ਚੀਜ਼ ਨਹੀਂ ਸਿੱਖਦੇ ਕੋਈ ਵੀ, ਕੋਈ ਕਹੇ ਇਤਿਹਾਸਿਕ ਚੀਜ਼ ਸਿੱਖੀਏ ਕੋਈ ਉਹ ਨਹੀਂ ਨਹੀਂ। ਅੱਜ ਕ ਚਲ ਮਤਲਬ ਉਹਨਾਂ ਵੱਲ ਏ ਐ ਕਿ ਜੇ ਬੱਚੇ ਅੱਛੀ ਚੀਜ਼ਾਂ ਸਿੱਖਣ ਤਾਂ ਮੋਬਾਇਲ ਬਹੁਤ ਵਧੀਐ
ਕੀ ਹੁੰਦਾ ਸੀ ਟੀ ਵੀ ਵਿੱਚ ਕੋਈ ਧਾਰਮਿਕ ਸੀਰੀਅਲ ਆਂਦਾ ਕੇ ਅਸੀ ਸਾਰੇ ਬਹਿ ਕੇ ਵੇਖ ਦੇ ਸੀ, ਕਿੰਨਾ ਵਧੀਆ ਲੱਗਦਾ ਸੀ, ਹਮ ਨਾਲ ਅ ਸਾਰਾ ਪਰਿਵਾਰ ਮਿਲ ਕੇ ਆਪਸ ਚ ਟਾਈਮ ਵੀ ਸ ਪਿੰਡ ਕਰ ਲੈਂਦਾ ਸੀ, ਨਾਲ ਕੋਈ ਸਾਨੂੰ ਗਿਆਨ ਦੀ ਗੱਲਾਂ ਵੀ ਪਤਾ ਲੱਗਦੀਆਂ ਸੀ ਕਿ ਇਹ ਇਹਦੇ ਵਿੱਚ ਪਹਿਲਾਂ ਸ ਏਹ ਹੋਇਆ ਸੀ, ਏਹ ਹੋਇਆ ਸੀ ਹੁਣ ਤਾਂ ਬੱਚਿਆਂ ਨੂੰ ਪੁੱਛ ਲੋੋ ਤਾਂ ਬੱਚਿਆਂ ਨੂੰ ਕੁਛ ਪਤਾ ਹੀ ਨਹੀਂ ਹੁੰਦਾ।
ਬਿਲਕੁਲ, ਬਿਲਕੁਲ। ਚਲੋ ਮੰਨਦੀ ਆ ਕਿ ਮੋਬਾਈਲ ਦੇ ਨਾਲ ਆਪਾਂ ਹਰ ਤਰ੍ਹਾਂ ਦੀ ਖ਼ਬਰ ਪਤਾ ਕਰ ਸਕਦੇ ਆਂ। ਅੱਜ ਕੱਲ ਲੋਕੀ ਨਿਊਜ਼ਪੇਪਰ ਵਗੈਰਾ ਨਹੀਂ ਘੱਟ ਪੜ੍ਹਦੇ ਆ। ਠੀਕ ਐ, ਉਹ ਕਹਿੰਦੇ ਹਰ ਨਿਊਜ਼ ਆਪਣੇ ਹੁੰਦੇ ਵਿੱਚ ਆ ਜਾਂਦੀ ਐ ਮੋਬਾਇਲ ਦੇ ਵਿੱਚ। ਦੇਸ਼ ਵ ਤੇਸ਼ ਦੂਰ ਤੋਂ ਦੂਰ ਹਰ ਚੀਜ਼ਾਂ ਦੀ। ਕਿ ਕੀ ਹੋ ਰਿਆ, ਕੀ ਨਹੀਂ ਹੋ ਰਿਆ। ਕੀ ਚੱਲ ਰਹੀਆਂ ਨੇ। ਬਿਲਕੁਲ। ਕੋਈ ਚੀਜ਼ਾਂ ਦੇ ਫਾਇਦੇ ਵੀ ਬਹੁਤ ਐ, ਆਪਾਂ ਘਰ ਦਾ ਰਾਸ਼ਨ ਹੀ ਮੰਗਵਾਣਾ ਐ, ਮਿੰਟ ਲੱਗਦਾ ਐ। ਇੱਕ ਇੱਕ ਔਡਰ ਕੀਤਾ ਤੇ ਘਰੇ ਰਾ ਜਨਮ
ਉਹ ਤਾਂ ਹੈ ਈ ਅੱਜ ਕੱਲ ਕੀ ਹੋਂਦਾ। ਬਿਲਕੁਲ, ਅੱਜ ਕੱਲ ਕੀ ਐ। ਲੋਕ
ਕਰ ਕੁੱਝ ਵਧੀਆ ਲੱਗਦਾ ਐ।
ਕੱਲ ਲੋਕਾਂ ਨੇ ਕੀ ਕਰਿਆ ਘੜੀ ਪਾਣੀ ਚ ਪੈ ਨੀਬੰਦ ਕਰਦੀਏ ਕਿ ਸਾਡੇ ਮੋਬਾਈਲ ਚ ਟਾਈਮ ਆਂਦਾ ਆਪਾਂ ਉੱਥੇ ਵੇਖ ਲੈਣੇ ਆਂ।
ਬਿਲਕੁਲ, ਬਿਲਕੁਲ ਸਹੀ ਗੱਲ ਆ। ਬਹੁਤ ਔਖੀ ਮਤਲਬ ਲਾਈਫ ਨਾ ਇੰਨੀ ਮ ਬੱਚਿਆਂ ਲਈ ਔਖੀ ਹੋਈ ਪਈ ਏ ਨਾ ਜੇ ਬੱਚੇ ਇਹਨ ਚੀਜ਼ ਨੂੰ ਸਮਝਣਗੇ ਨੀ ਅੱਜ। ਤੇ ਕੱਲ ਮਤਲਬ ਸਮਝ ਨਹੀਂ ਪਾਣਗੀ ਕਿ ਸਾਡੇ ਦੋਨਾਂ ਚ ਕੀ ਕਿਹੜੇ ਸ਼ਰਨ ਕਰ ਦੀਓ ਇਸ ਲਈ ਮੇਰੇ ਕੋ ਲੱਗਦਾ ਟੀ ਵੀ ਦੇ ਟੈਮ ਤੇ ਟੀ ਵੀ ਦੇ ਕੋ ਉਹ ਵੀ ਇੱਕ ਮਨੋਰੰਜਨ ਐ। ਔਰ ਮੋਬਾਇਲ ਦੇ ਟਾਈਮ ਤੇ ਮੋਬਾਇਲ ਚਲਾਓ। ਜਦੋਂ ਤੁਹਾਨੂੰ ਜਿਸ ਚੀਜ਼ ਤੇ ਜ਼ਰੂਰਤ ਐ ਉਸ ਚੀਜ਼ ਨੂੰ ਜਿਆਦਾ ਵਰਤੋ
ਉਹ ਤਾਂ ਹੈ ਈ। ਮੋਬਾਈਲ ਦੇਖੋ ਬੱਚੇ ਕੱਲਾ ਦੇਖਦਾ ਪਿਆ, ਕੀ ਵੇਖਦਾ ਪਿਆ ਉਹਦੇ ਸ
ਨਹੀਂ ਪਤਾ, ਮਾਂ ਬਾਪ ਨੂੰ ਕੁਛ ਨੀ ਪਤਾ। ਮਾਂ ਬਾਪ ਤਾਂ ਬਿਲਕੁਲ, ਮਾਂ ਬਾਪ ਤਾਂ ਸੋ ਜਾਂਦੇ ਨੇ ਰਾਤ ਹਮਮ। ਔਰ ਉਹਨਾਂ ਨੂੰ ਨੀ ਪਤਾ ਟੀ ਵੀ ਵੇਖਦੇ ਰਹੇ ਜੇ ਅਗਰ ਵੇਖ ਉਦੋਂ ਪਤਾ ਫਿਰ ਸੋਣ ਦਾ ਟਾਈਮ ਹੋ ਗਿਆ ਤੇ ਸੋ ਗਏ ਮਾਂ ਬਾਪ। ਐ ਉਸ ਤੋਂ ਬਾਅਦ ਬੱਚੇ ਉਹਨਾਂ ਕੋਲ ਹੁਣ ਜਿਹਨਾਂ ਨਾਲ ਉਹਨਾਂ ਦੀਆਂ ਅੱਖਾਂ ਤੇ ਉਹਨਾਂ ਨੂੰ ਨੀਂਦ ਨਹੀਂ ਯਾਨੀ ਪਤਾ ਨੀ ਕਿੰਨੇ ਤਰ੍ਹਾਂ ਦੀ ਬਿਮਾਰੀਆਂ, ਮੋਟਾਪਾ, ਹਰ ਚੀਜ਼ ਪੈਦਾ ਹੋ ਰਹੀ ਜਾ ਰਹੀ ਹੈ।
ਪਤਾ ਕੀ ਹੁੰਦਾ, ਟੀ ਵੀ ਦੇਖਦੇ ਆ। ਆਪਾਂ ਸਾਰੇ ਇੱਕ ਤਾਂ ਬਹਿ ਕੇ ਵੇਖਦੇ ਸਾਨੂੰ ਪਤਾ ਹੈ ਅਸੀਂ ਕੀ ਵੇਖਦੇ ਪਏ ਹਾਂ, ਉਹਦੇ ਵਿੱਚ ਸਾਡਾ ਬੱਚਾ ਕੀ ਵੇਖਦਾ ਪਿਆ। ਮੋਬਾਈਲ ਚ ਸਾਨੂੰ ਪਤਾ ਹੀ ਨਹੀ, ਸਾਡਾ ਬੱਚਾ ਕੀ ਵੇਖਦਾ ਪਿਆ, ਕੀ ਨਹੀਂ ਵੇਖਦਾ ਪਿਆ।
ਹਾਂ, ਬਿਲਕੁਲ ਸਹੀ ਗੱਲ ਹੈ, ਆਪਾਂ ਆਪਾਂ ਬਿਲਕੁਲ ਹਾਂਜੀ ਹਾਂਜੀ।
ਫਾਇਦਾ ਵੀ ਹੈ, ਦੋਨਾਂ ਚੀਜ਼ਾਂ ਦਾ ਆ ਵੀ ਹੈਗੀ।
ਨੁਕਸਾਨ ਵੀ ਹੈ, ਉਹ ਤਾਂ ਡਿਪੈਂਡ ਹੈ ਨਾ ਤੁਹਾਡੇ ਉੱਤੇ ਕਿ ਤੁਸੀਂ ਤਹਾਨੂੰ। ਕਿਹੜੀ ਚੀਜ਼ ਹੈ ਵਧੀਆ ਲੱਗਣੀ ਚਾਹੀਦੀ ਹੈ?
ਸਹੀ ਗੱਲ ਹੈ, ਪਰ ਬੱਚਿਆਂ ਨੂੰ ਅੱਜ ਕੱਲ੍ਹ ਦੇ ਬੱਚੇ ਵੈਸੇ ਤਾਂ ਬਿਲਖੁਲ, ਬੱਚਿਆਂ ਨੂੰ ਸਮਝਣਾ ਚਾਹੀਦਾ ਮਾਂ ਬਾਪ ਤਾਂ, ਸਮਝਾਾਈ ਸਕਦੇ ਆ ਆਪਣੇ ਬ ਬੱਚਿਆਂ ਨੂੰ ਕੀ ਤੁਸੀਂ ਕਿਹੜਾ ਚੀਜ਼ ਦੇਖ ਣੀ ਚਾਹੀਦੀ ਹੈ ਕਿਹੜੀ ਨੇ ਬਟ ਬਾਕੀ ਤਾਂ ਬੱਚਿਆਂ ਦੇ ਆਪ ਦੇ ਉੱਪਰ ਹੀ ਵੀ ਹੈ। ਤੁਸੀਂ ਕੀ ਵੇਖਦੇ ਹੋ ਕੀ ਨਹੀਂ ਵੇ
ਹਾਂ, ਇਹ ਤਾਂ ਹੈ। ਪਰ ਬੱਚੇ ਮਾਂ ਬਾਪ ਦੀ ਸੁਣਦੇ ਕਦੋਂ ਐ? ਉਹ ਤਾਂ ਬਿਲਕੁਲ ਵੀ ਨਹੀਂ ਸੁਣਦੇ। ਉਹ ਨੇ ਉਹੀ ਕਰਨਾ ਜੋ
ਨਹੀਂ, ਉਹ ਤਾਂ ਗੱਲ ਹੈ, ਪਰ ਸਮਝ ਖਾਣਾ ਤਾਂ ਦੇਖੋ ਸਾਡਾ
ਮਾਂ-ਬਾ ਉਹ ਤਾਂ ਆਪਣਾ ਫਰਜ਼ ਹੈ, ਬਿਲਕੁਲ, ਹਾਂ, ਬਿਲਕੁਲ, ਬਿਲਕੁਲ! ਫਰਜ਼ ਤਾਂ ਆਪਾਂ ਆਪਣਾ ਨਿਭਾਣਾ ਹਰ ਮਾਂ-ਬਾਪ ਅ ਆਪਣਾ ਫ਼ਰਜ਼ ਨਿਵਾਦਾ ਐ। ਪਹਿਲਾਂ, ਆਪਾਂ ਬਿਲਕੁਲ ਹਾਂ ਪਹਿਲਾਂ ਟੈਮ ਇਹ ਹੁ ਬਹੁਤ ਵਧੀਆ ਹੁੰਦਾ ਸੀ ਉਦੋਂ ਹ ਰਾਂ ਚ ਮੋਬਾਇਲ ਵੀ ਨੀਂ ਹੁੰਦੇ ਸੀ। ਉਹਦੋਂ ਪਤਾ ਈ ਕੀ ਨੀ ਹੁੰਦਾ ਸੀ, ਇੱਕ ਘਰ ਚ ਫੋਨ ਹੁੰਦਾ ਸੀ, ਜਿੰਦੇ ਚ ਸਾਰੇ ਪਰਿਵਾਰ ਦੇ ਜਿੱਥੇ ਫੋਨ ਆਣਾ, ਉੱਥੇ ਗੱਲ ਹੋਣੀ ਓਂਦੇ ਵਿੱਚ ਸਾਰਿਆ ਨੇ ਮਿਲ ਕੇ ਗੱਲ ਕਰਨੀ ਸਾਹਮਣੇ ਬੈਠ ਕੇ ਗੱਲ ਕਰਨੀ। ਹੁਣ ਅੱਜ ਕੱਲ੍ਹ ਤਾਂ ਬੱਚੇ, ਕਿਸੇ ਦਾ ਫੋਨ ਵੀ ਆ ਜਾਂਣਾ ਤਾਂ ਵੀ ਦੂਰ ਲੈ ਜਾਂਦੇ ਨੇ
ਪਹਿਲਾਂ ਕੀ ਹੁੰਦਾ ਸੀ ਪੜੋਸੀਆਂ ਦੇ ਫੋਨ ਵੀ ਜਿਹਦੇ ਘਰ ਫੋਨ ਲੱਗਿਆ ਹੁੰਦਾ ਸੀ ਓ
ਸਾਰੇ ਇਕੱਠੇ ਹੋ ਜਾਂਦੇ ਸੀ ਬਿਲ
ਹੁਣ ਤਾਂ ਕੀ ਹੋ ਗਿਆ ਹਰ ਇ-ਇੱਕ ਬੰਦੇ ਕੋਲ ਦੋ ਦੋ ਫੋਨ ਹੋ ਗਏ ਨੇ
ਹਾਂ ਬਿਲਕੁੱਲ। ਬਸ ਇਹ ਹੈ ਕਿ ਕਹਿ ਲਓ ਕਿ ਟੀ ਵੀ ਤੇ ਇੱਕ ਫੋਨ ਆ, ਦੇਖਣ ਵਾਸਤੇ ਇੱਕ ਮਨੋਰੰਜਨ ਦਾ
ਮਨ ਮਨੋਰੰਜਨ ਦੇਖੋ, ਬੈਨੀਫਿਟ ਵੀ ਹੈ ਇਹਨਾਂ ਦੇ, ਨੁਕਸਾਨ ਵੀ ਹੈਗੇ ਫਾਇਦੇ ਵੀ ਹੈਗੇ, ਉਹ ਤਾਂ ਸਾਡੇ ਆਪ ਦੇ ਉ ਪਰ ਐ ਕਿ ਆਪਾਂ ਕੀ ਕਰਦੇ ਆਂ ਉਹਦੇ ਨਾਲ ਉਹਦਾ ਉਹਨੂੰ ਉਹਦਾ ਫਾਇਦਾ ਉਠਾਂਦੇ ਆ ਚਲੋ ਕਈ ਵਾਰ ਹੁੰਦਾ ਐ, ਮੋਬਾਈਲ ਚ ਅਸੀਂ ਕੋਈ ਟੀਚਰ ਚੈਪਟਰ ਸਮਝਾਉਂਦੀ ਹੈ ਸਾਨੂੰ ਸਮਝ ਨਹੀਂ ਆਉਂਦਾ ਆਪਾਂ ਮੋਬਾਈਲ ਫੋਨ
ਹਾਂਜੀ ਬਿਲਕੁਲ ਅੱਜ ਕੱਲ ਨੈਟਫਲਿਕਸ ਚੱਲ ਗਈਆਂ ਨੇ ਲੋਕੀ ਬੱਚੇ ਸਭ ਤੋਂ ਜ਼ਿਆਦਾ ਨੈਟਫਲਿਕ ਟੀ ਵੀ ਫਿਲਮਾਂ ਕਿਉਂ ਨੀ ਵੇਖਦੇ, ਫਿਲਮਾਂ ਤਾਂ ਹੀ ਨੀ ਵੇਖਦੇ, ਕਿ ਅੱਜ ਕੱਲ੍ਹ ਨੈਟਫਲਿਕਸ ਚੱਲ ਰਹੇ ਨੇ ਨਵੇਂ ਨਵੇਂ ਸੀਰੀਅਲ ਆ ਆ ਰਹੇ ਆ ਉਹਨਾਂ ਚ ਨੋਰਮਲ ਸੀਰੀਅਲ ਤਾਂ ਕੋਈ ਦੇਖਦਾ ਈ ਨੀ ਬੱਚਾ ਅੱਜ ਕਲ
ਫੋ-ਟੀ ਵੀ ਵੇ ਵਿੱਚ ਵੇਖਦੇ ਆ ਨਾ ਤਾਂ ਉਹਨਾਂ ਨੂੰ ਲੱਗਦਾ ਸਾਰੀ ਫੈਮਿਲੀ ਨਾਲ ਬਹਿ ਕੇ ਵੇਖਣਾ ਪਏਗਾ। ਉਹ ਫਿਰ ਆਪਦੀ ਮਰਜ਼ੀ ਵੀ ਵੇਖ ਸਕਦੇ, ਔਰ ਫੋਨ ਚ ਤਾਂ ਕੀ ਹੈ ਆਪਦੀ ਮਰਜ਼ੀ ਨਾਲ ਜਿਹੜਾ ਮਰਜ਼ੀ ਚੀਜ ਚਲਾਓ ਤਾਂ ਵੇਖੋ
ਬਿਲਕੁੱਲ ਸਹੀ ਗੱਲ ਹੈ। ਉਹ ਬੱਚਿਆਂ ਨੂੰ ਆਪਾਂ ਨੂੰ ਹੀ ਸਿਖਾਣਾ ਪਏਗਾ ਹਰ ਚੀਜ਼ ਆਪਣੇ ਉੱਤੇ ਹੀ ਹੈ ਸਾਰੀ ਚੀਜਾਂ ਕਿਉਂਕਿ ਮਾਂ ਬਾਪ ਦੇ ਉੱਤੇ ਹੀ ਸਾਰੀ ਗੱਲ ਹੁੰਦੀ ਐ। ਕਿ ਮਾਂ ਬਾਪ ਨੂੰ ਹੀ ਸਾਰੀ ਗੱਲ ਕਹੀ ਜਾਂਦੀ ਐ। ਚਾਏ ਲਾਸ
ਉਹ ਤਾਂ ਹੈ ਈ, ਤੁਹਾਡੀ ਗੱਲ ਬਿਲਕੁਲ ਠੀਕ।
ਜਿੰਨੀ ਕੋਸ਼ਿਸ਼ ਕਰਾਂਗੇ ਓੰਨੇ ਈ ਕਾਮਜਾਬ ਹੋਣਗੇ ਬੱਚੇ‍। ਹਰ ਚੀਜ਼ ਚ ਦੀ ਤੇ ਉਹਨਾਂ ਲਈ ਕਿਹੜਾ ਸਰਈ ਸਈ ਰਾਅ ਐ, ਕਿਹੜਾ ਗਲਤ ਰਾਅ ਐ। ਅੱਜ ਤੋਂ ਅਸੀਂ ਛੋਟੇ ਹੁੰਦ ਫਿਰ ਤੋਂ ਸਿਖਾਣਾ ਸ਼ੁਰੂ ਕਰਾਂਗੇ ਤਾਂ ਈ ਅੱਗੇ ਜਾ ਕੇ ਉਹਨਾਂ ਨੂੰ ਕੋਈ ਪ੍ਰੋਬਲਮ ਦਾ ਹੱਲ ਨਿਕ ਗੱਲ ਨਿਕਲ ਜਾਏਗਾ। ਉਹ ਉਹਨਾਂ ਨੂੰ ਖੁਦ ਪਤਾ ਚੱਲ ਗਿਆ ਕਿ ਸਾਡੇ ਲਈ ਕਿਹੜੀ ਚੀਜ਼ ਸਈ ਐ, ਕਿਹੜੀ ਚੀਜ਼
ਸਈ ਗੱਲ ਐ। ਨਈ ਟੀ ਵੀ ਵੀ ਵੇਖੋ ਤੇ ਕੋਈ ਇੱਕ ਟਾਈਮ ਫਿਕਸ ਕਰਦੇ ਨਾ ਆਪਾਂ। ਕਿ ਇਸ ਟਾਈਮ ਤੇ ਇੰਨਾ ਟੀ ਵੀ ਵੇਖਨਾ ਏ ਤੁਸੀਂ ਔਰ ਇੰਨੀ ਦੇਰ ਤੁਸੀਂ ਮੋਬਾਈਲ। ਚਲਾਣਾ ਟਾਈਮ ਫਿਕਸ ਹੁੰਦਾ ਤਾਂ ਬੱਚਿਆਂ ਨੂੰ ਵੀ ਪਤਾ ਹੁੰਦਾ ਕਿ ਆਪਾਂ ਇੰਨੀ ਦੇਰ ਰਹਿ। ਸੀ ਚਲਾਣੀ ਐਨੀ ਦੇਰਹਿਆਂ ਚ।
ਸਹੀ ਗੱਲ ਏ। ਮੈਕਸੀਮਮ ਇੱਕ ਟਾਈਮ ਅ ਪਣਾ ਲਓ ਬੱਚਿਆਂ ਤੁਸੀਂ। ਏ ਜ਼ਰੂਰੀ ਐ। ਅਪ ਅੱਜ ਕੱਲ ਆਪਾਂ ਵੱਡੀ ਵੀ ਇਦਾ ਹੀ ਕਰ ਜਾਂਨੇ ਆ ਬੱਚਿਆਂ ਵਾਂਗੂ ਬਨ ਜਾਂਦੇ ਆ। ਬੱਚਿਆਂ ਨੂੰ ਵੇਖ ਦੇਖ। ਆਪਾਂ ਵੀ ਉਹਨਾਂ ਤੋਂ ਸਗੋਂ ਆਪਾਂ ਅੱਜ ਕੱਲ੍ਹ ਬੱਚਿਆਂ ਤੋਂ ਸਿੱਖ ਰਹੇ ਆਂ।
ਪਤਾ ਕੀ ਹੁੰਦਾ ਆਪਾਂ ਵੀ ਨਈ ਨਈ ਚੀਜ਼ ਨਈ ਨੀ ਚੀਜ਼ ਦਿਖਦੀ ਏ ਨਾ ਸਾਨੂੰ ਤਾਂ ਸਾਨੂੰ ਲੱਗਦਾ। ਸਾਨੂੰ ਇਹ ਵੀ ਸਿੱਖਨਾ ਚਾਹੀਦਾ ਤਾਂ ਇਹ ਵੀ ਕਰਨਾ ਚਾਹੀਦਾ। ਉਹ ਚੀਜ਼ ਹੋ ਪਈ ਏ।
ਮੋਬਾਇਲ ਤੋਂ ਜਿਹੜੀਆਂ ਅੱਜ ਕੱਲ੍ਹ ਸ਼ੋਪਿੰਗਸ ਹੋ ਰਹੀਆਂ ਨੇ। ਸਭ ਕੁਛ ਲੋਕੀ ਕਈ ਫਾਇਦੇ ਵੀ ਏ ਮੈਂ ਕਹਿ ਤਾਂ ਰਹੀ ਹਾਂ ਬੜੇ ਈਜ਼ੀ ਵੇ ਨਾਲ ਡਿਸਕਾਊਂਟ ਆ ਰਹੇ ਏ, ਸਭ ਕੁਛ ਆ ਰੇ ਏ, ਏਹਨਾਂ ਵਿੱਚ ਤਾਂ ਆਪਾਂ ਬੜੀ। ਜਲਦੀ ਟਾਈਮ ਮੋਬਾਈਲ ਨੂੰ ਯੂਜ ਕਰਦੇ ਆ ਤੇ ਮਿੰਟ ਚ ਔਰਡਰ ਕਰ ਦਿੰਦੇ ਆ ਹਰ ਚੀਜ਼ ਦਾ
ਸਹੀ ਗੱਲ ਐ, ਉਹ ਫ ਟੀ ਵੀ ਵ ਟੀਵੀ ਚ ਸ਼ ਕੁਛ ਕਰ ਨੀ ਸ ਸਾਡੇ ਮੋਬਾਈਲ ਚ ਆਏ ਕਿ ਆਪਾਂ ਕਿ ਚਲੋ ਕੋਈ ਚੀਜ਼ ਮੰਗਾਣੀ ਨਈ ਆ, ਕਦੇ ਕੋਈ ਆਇਆ ਘਰ ਵੀ ਪਰ ਚਲੋ ਮੋਬਾਇਲ ਦਾ ਯੂਜ਼ ਕਰਕੇ ਆਪਾਂ ਮੰਗਾ ਲੈਂਦੇ ਆ।
ਬਿਲਕੁਲ ਇੰਪੋਰਟਡ ਔਫ ਲਾਈਫ, ਹਮਾਰੇ ਅ ਆਪਣੇ ਲਈ ਇੱਕ ਲਾਈਕ ਬਹੁਤ ਇੰਪੋਰਟੈਟ ਐ, ਫੋਨ ਵੀ। ਬਹੁਤ ਜਰੂਰੀ ਐ। ਮੈਨੂੰ ਲੱਗਦਾ ਐ, ਜਰੂਰੀ ਹੈ। ਹਾਂ, ਤਾਹੀ ਤਾਂ ਆਪਾਂ ਅੱਗੇ ਮਲ ਹਰ ਚੀਜ਼ ਜੇੜੀ ਆ ਹਰ ਜਗ੍ਹਾ, ਹਰ ਚੀਜ਼ ਆਪਣੇ ਇੱਕ ਦਾਇਰੇ ਤੇ ਬਣੀ ਹੋਈ ਐ।
ਸਹੀ ਗੱਲ ਐ। ਚਲੋ ਵਧੀਆ ਲੱਗਿਆ ਤੁਆਡੇ ਨਾਲ ਗਰਕੇ ਸਰ ਪਤਾ ਲੱਗ ਗਿਆ। ਮੈਨੂੰ ਵੀ ਅ ਮੋਬਾਈਲ ਕੀ ਚੀਜ਼, ਸਾਨੂੰ ਜਿਆਦਾ ਦੇਖ ਕੇ, ਮਤਲਬ ਫੋਨ ਦੇਖੋ ਦੋਨਾਂ ਚ ਚੀਜ਼ਾਂ ਦੇਖਨੀ ਚਾਹੀਏ। ਦੋਨਾਂ ਦੇ ਫਾਇਦੇ ਵੀ ਆ ਤੇ ਨੁਕਸਾ
ਹਾਂ, ਨੁਕਸਾਨ ਵੀ ਐ। ਉਹੀ ਆਪਾਂ ਆਪਣੇ ਬੱਚਿਆਂ ਨੂੰ ਵੀ ਸਿ ਪਾਵਾਂਗੇ ਪਰ ਅੱਗੋਂ ਆਣ ਵਾਲੀ ਹਰ ਜਨਰੇਸ਼ਨ ਨੂੰ ਇਹ ਦੱਸਣਾ ਚਾਈਦਾ ਐ ਕਿ ਅ ਕਿੱਦਾਂ ਓਨੂੰ, ਕਿਹੜੀ ਚੀਜ਼ ਨੂੰ, ਕਿਵੇਂ ਯੂਜ਼ ਕਰੋ ਉਹ ਤੁਹਾਡੇ ਲਈ ਓਹ ਵੀ ਵਧੀਆ ਤੇ ਲਾਭਦਾਇਕ ਐ। ਮੈਨੂੰ ਵੀ ਬਹੁਤ ਵਧਿਯਾ ਸਤਿ ਸ਼੍ਰੀ ਅਕਾਲ ਜੀ